ਨਮਸਤੇ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਤੁਸੀਂ ਕਿਵੇਂ ਓਂ।
ਠੀਕ ਐ ਜੀ, ਤੁਸੀਂ ਸੁਣਾਓ ਜੀ।
ਬਸ ਵਧੀਆ, ਮੇਰੀ ਆਵਾਜ਼ ਆ ਰੀ ਐ।
ਹਾਂਜੀ ਬਿਲਕੁਲ, ਆਹੀ ਆਵਾਜ਼ ਈ ਆ ਰਈ ਏ।
ਅੱਛਾ ਅੱਛਾ ਤੇ ਅੱਜ ਅਸੀਂ ਨਾ ਪੜ੍ਹਾਈ ਦੇ ਬਾਰੇ ਗੱਲ ਕਰਾਂਗੇ।
ਹਾਂਜੀ ਜੀ।
ਠੀਕ ਐ ਨਾ ਤਾਨੂੰ ਪਤਾ ਈ, ਪੜ੍ਹਾਈ ਸਾਡੇ ਵਾਸਤੇ ਅੱਜ ਅਹ ਅੱਜ-ਕੱਲ੍ਹ ਦਾ ਬਹੁਤ ਵਧੀਆ ਵਿਸ਼ਾ ਹੈਗਾ ਵੇ, ਠੀਕ ਐ ਨਾ ਜਿਵੇਂ ਅਸੀਂ ਆਪਣੇ ਮਨਪਸੰਦ ਦੇ ਵਿਸ਼ਿਆਂ ਦੇ ਅਕੋਰਡਿੰਗਲੀ ਹੀ ਹਰ ਇੱਕ ਚੀਜ਼ ਕੰਮ ਕਰਨੇ ਹੈਗੇ ਜਿਵੇਂ ਅੱਜ ਦਾ ਅਸੀਂ ਪੜ੍ਹਾਈ ਦੇ ਵਿੱਚ, ਪੰਜਾਬੀ ਦੇ ਵਿੱਚ ਗੱਲ ਕਰਦੇ ਪਏ ਹੈਗੇ ਆਂ। ਤਾਨੂੰ ਪਤਾ ਪੰਜਾਬੀ ਸਾਡੇ ਵਾਸਤੇ ਕਿੰਨੀ ਅੱਛੀ ਐ ਸਾਡੀ ਮਾਂ ਬੋਲੀ ਪੰਜਾਬੀ ਹੈਗੀਐ। ਠੀਕ ਨਈਂ ਨਾ ਤੁਸੀਂ ਜਾਣਦੇ ਈ ਹੋਵੋਗੇ ਕਿ ਜਿਵੇਂ ਅੰਗਰੇਜ਼ੀ ਅਤੇ ਪੰਜਾਬੀ ਵਿੱਚੋਂ ਲੋਕੀ ਕੈਂਦੇ ਨੇ। ਅੱਜ-ਕੱਲ੍ਹ ਕੀ ਕੈਂਦੇ ਨੇ, ਅੰਗਰੇਜ਼ੀ ਹੀ ਜ਼ਿਆਦਾ ਬੋਲਦੇ ਹੈਗੇ ਨੇ। ਪਰ ਕਈ ਕੈਂਦੇ ਨੇ ਕਿ ਨਈਂ ਸਾਨੂੰ ਪੰਜਾਬੀ ਵਿੱਚ ਈ ਗੱਲ ਕਰਨੀ ਚਾਈਦੀ ਹੈਗੀ ਐ।
ਹਾਂਜੀ, ਹਾਂਜੀ ਬਿਲਕੁਲ ਸਈ ਏ।
ਹਾਂਜੀ ਹਾਂਜੀ ਤੇ ਤੁਸੀਂ ਕੀ ਪੜ੍ਹਨਾ ਪਸੰਦ ਕਰਦੇ ਹੈਗੇ ਪੜ੍ਹਾਈ ਦੇ ਵਿੱਚ।
ਨਈਂ ਪੜ੍ਹਾਈ ਦੇ ਵਿੱਚੋਂ ਇਸ ਦਾ ਇਹੀਏ ਪੰਜਾਬੀ ਏ ਪੰਜਾਬ ਦੇ ਬੰਦੇ ਆਂ ਪੰਜਾਬ ਵਿਚ ਰੈਂਦੇ ਆਂ। ਪੰਜਾਬੀ ਮੁੱਖ ਭਾਸ਼ਾ ਸਾ ਡੀ ਪੰਜਾਬੀ ਹੈ ਜਿੱਦਾਂ ਹਾਣੂ ਪੰਜਾਬੀ ਹੀ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਈਦਾ ਮੇਨ ਹਾਡੀ ਭਾਸ਼ਾ ਪੰਜਾਬੀ ਆ ਪੰਜਾਬੀ ਚ ਪੰਜਾਬੀ ਗੱਲ ਕਰਨੀ ਚਾਈਦੀ ਚਾਈਦੀ ਐ।
ਹਾਂਜੀ ਹਾਂਜੀ, ਜਿੱਦਾਂ ਜਿੱਦਾਂ ਜਿਹਦਾਂ ਬੋਲੀ ਹੁੰਦੀ ਉਹ ਓਦੇ ਓਹੀ ਅ ਗੱਲ ਕਰਦਾ ਐ, ਜਿਹਦੀ ਇੰਗਲਿਸ਼ ਹੈ ਉਹ ਇੰਗਲਿਸ਼ ਇੱਚ ਕਰੇਗਾ। ਜਿਹਦੀ ਹਿੰਦੀ ਚ ਹੋਏਗੀ ਹਿੰਦੀ ਚ ਹੋਏਗੀ ਪਰ ਇੱਕ ਪੰਜਾਬੀ ਲੈਂਗੁਏਜ ਇੱਦਾਂ ਐ ਕਿ ਜਿੱਦਾਂ ਬੋਲ ਕੇ ਨਾ ਆਪਣੇ ਆਪ ਨੂੰ ਬੜਾ ਗਰਵ ਮਹਿਸੂਸ ਹੁੰਦਾ ਐ। ਹਾਂਜੀ ਹਾਂਜੀ। ਅਹ ਬੱਚਿਆਂ ਨੂੰ ਤੇ ਅੱਜ-ਕੱਲ੍ਹ ਪਤਾ ਈ ਨਈਂ ਹੈਗਾ ਕਿ ਪੰਜਾਬੀ ਸੱਭਿਆਚਾਰ ਨੂੰ ਅਸੀਂ ਕਿੰਨਾ ਅੱਗੇ ਤੱਕ ਲੈ ਕੇ ਜਾਣਾ ਐ ਕਿੰਨਾ ਨਈਂ ਕਰਨਾ, ਅੱਜ-ਕੱਲ੍ਹ ਕਿੰਨੇ ਗੁਰਦੁਆਰਿਆਂ ਵਿੱਚ ਕਿੰਨੇ-ਕਿੰਨੇ ਉਹ ਹੁੰਦੇ ਨੇ ਪ੍ਰੋਗਰਾਮ ਹੁੰਦੇ ਹੈਗੇ ਨੇ। ਕਿਨਾ ਦੇ ਕੀ ਕਰਦੇ ਹੈਗੇ ਨੇ ਚਾਰ ਸਾਹਿਬਜ਼ਾਪਦਿਆਂ ਨੇ ਸਾਡੇ ਵਾਸਤੇ ਕੀ ਕੀਤਾ, ਕੀ ਨਈਂ ਕੀਤਾ ਤੁਹਾਨੂੰ ਪਤਾ ਈ ਐ ਅੱਜ-ਕੱਲ੍ਹ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਸਾਰੇ ਕਲਚਰ ਸਾਰਾ ਕੁਛ ਪੜ੍ਹਾਈਆਂ ਦੇ ਵਿੱਚ ਈ ਇਹਨਾਂ ਨੇ ਦੱਸਿਆ ਹੋਇਆ ਹੈਗਾ ਵੇ।
ਹਾਂਜੀ ਹਾਂਜੀ, ਨਈਂ ਦੇਖਲੋ ਅੱਜ-ਕੱਲ੍ਹ ਦੇਖ ਲੋ, ਕੈਨੇਡਾ ਲਾ ਲਓ, ਇੰਗਲੈਂਡ ਲਾ ਲਓ ਜਿਥ ਇੱਥੇ ਵੀ ਲਾ ਲਓ ਅੱਜ-ਕੱਲ੍ਹ ਕੇਂਦਾ ਦੀ ਕੰਟਰੀ, ਐਦਾਂ ਦੀ ਕੰਟਰੀਆਂ ਹੈਗੀਆਂ ਆ। ਉਹਨਾਂ ਦੇ ਵਿੱਚ ਲੋਕਾਂ ਨੇ ਪੰਜਾਬੀ ਸਬਜੈਕਟ ਵੀ ਮੇਨ ਰੱਖਦਾ ਹੋਇਆ।
ਹਾਂਜੀ ਹਾਂਜੀ ਹਾਂਜੀ, ਅੱਗੇ ਤਾਂ ਚੱਲਦੇ ਨੀ ਸੀ ਅੱਜ ਤਾਂ ਜਿਹੜੇ ਮਰਜ਼ੀ ਸੀ ਬੀ ਐਸ ਈ ਲੈ ਲਓ, ਆਈ ਸੀ ਆਈ ਲੈ ਲਓ, ਉਹਨਾਂ ਵਿੱਚ ਵੀ ਪੰਜਾਬੀ ਵੀ ਵਿਸ਼ ਪਾ ਹੀ ਦਿੱਤਾ ਹੈਗਾ ਸਾਰਿਆਂ ਦਾ, ਕਿ ਕਰਨਾ ਹੀ ਕਰਨਾ ਹੈਗਾ ਵ।
ਹਾਂ ਹਾਂ, ਹਾਂਜੀ ਹਾਂਜੀ, ਕੁਛ ਬੱਚੇ ਜਦਾ ਨਾ ਅੱਜ ਕੱਲ੍ਹ ਫੋਰਨਰ ਗਏ ਆ ਜਾਂ ਉ ਬੋਲਨ ਆ ਉਹ ਉੱਧਰਲੀ ਭਾਸ਼ਾ ਬੋਲਦੇ ਆ, ਸਾਡੇ ਲੋਕਾਂ ਪੰਜਾਬੀਆਂ ਨੇ ਉੱਥੇ ਜਾ ਕੇ ਇੰਨਾ ਕੁ ਆਪਣਾ ਮਤਲਬ ਦਬਦਬਾ ਬਣਾਇਆ, ਇੰਨੀ ਕੋਈ ਸਜੈਕਟ ਬਣਾਈ ਹੈ ਉੱਥੇ ਦੇ ਸਕੂਲ ਜਾਂ, ਕੁਛ ਕੋਲ ਹੀ ਜਾਂਦਾ ਦੇ ਹੈ ਪੜ੍ਹਾਈ ਸਰਕਾਰੀ ਕੋਲ ਇੰਗਲੈਂਡ 'ਚ ਲੋਂ ਕਿਤੇ ਵੀ ਨਾਲ, ਉਹ ਪੰਜਾਬੀ ਭਾਸ਼ਾ ਹੈਗੀ।
ਹਾਂਜੀ, ਹਾਂਜੀ ਹਾਂਜੀ।
ਹਾਂਜੀ, ਦੇਖੋ ਹੁਣ ਬੱਚੇ ਨਾ ਪੰਜਾਬੀ ਸਿੱਖਦੇ ਆ, ਫਿਰ ਬੱਚੇ ਪਿਆਰ, ਪੰਜਾਬੀ ਭਾਸ਼ਾ, ਹਾਂਜੀ।
ਨਹੀਂ ਨਹੀਂ, ਅੱਜ ਕੱਲ੍ਹ ਤਾਂ ਬੱਚਾ ਬੜੇ ਉਹ ਕੀ ਕਹਿੰਦੇ ਨੇ, ਇੰਟਰਸਟ ਲੈਂਦੇ ਹੈਗੇ ਨੇ ਪੰਜਾਬੀ ਸਿੱਖਣ ਵਾਸਤੇ, ਕਿ ਬਈ ਹਾਂਜੀ ਹਾਂਜੀ ਸਾਨੂੰ ਵੀ ਆਉਣਾ ਚਾਹੀਦਾ ਹੈਗਾ ਥੋੜਾ ਬਹੁਤਾ ਪੰਜਾਬੀ, ਕਿਉਂਕਿ ਬੱਚੇ ਹਿੰਦੀ ਇੰਗਲਿਸ਼ ਪੜ੍ਹ ਲੈਂਦੇ ਨੇ ਜਿੱਥੇ ਵੀ ਲਿਖੀ ਹੋਏਗੀ, ਪਰ ਕੀ ਕਹਿੰਦੇ ਨੇ ਪੰਜਾਬੀ ਨੀ ਪਾੜ ਪੈਣਗੇ। ਬੋਲ ਤਾਂ ਲੈਣਗੇ, ਪਰ ਜਦ ਤੱਕ ਪੂਰਾ ਅਸੀਂ ਸ਼ੁਰੂ ਤੋਂ ਹੀ ਨਹੀਂ ਸਿੱਖ ਸਿਖਾਂਗੇ ਪੰਜਾਬੀ ਦਾ ਅੱਖਰ, ਤੇ ਫੇਰ ਕਿੱਦਾਂ ਪੜਾਂਗੇ ਅਸੀਂ
ਹਾਂਜੀ ਪੰਜਾਬੀ ਲਿਖਣੀ ਵੀ ਆਉਣੀ ਚਾਹੀਦੀ, ਪੜ੍ਹਨੀ ਵੀ ਆਉਣੀ ਚਾਹੀਦੀ ਹੈ। ਉਹਦੀ ਰਾਈਟਿੰਗ ਸੋਹਣੀ ਹੋਣੀ ਚਾਹੀਦੀ, ਰਾਈਟਿੰਗ ਵੀ ਸੋਹਣੀ ਹੋਣੀ ਚਾਹੀਦੀ ਬੱਚੇ ਦੀ।
ਹਾਂ।
ਹੁਣ ਦੇਖ ਲਓ, ਆਪਣੇ ਕੋਰੀਆ
ਇਨੇ 'ਚ ਪੜ੍ਹਈ ਹੋ ਜੇ, ਛੋਰਆ ਜਾਂਦੀ।
ਹਾਂਜੀ, ਹਾਂਜੀ। ਨਹੀਂ ਦੇਖੋ ਕੋਰੀਆ ਤੋਂ, ਚੀਨ ਤੋਂ, ਆਪਣਾ ਲਾ ਲਉਂਦੀ ਤੁਸੀਂ ਇਜ ਦੇ ਕੰਟਰੀ ਕੁਛ ਕੰਟਰੀਆਂ ਹੈਗੀਆਂ ਹੈ। ਜਿਹੜੀ ਇੰਡੀਆ ਦੇ ਵਿੱਚ ਆ ਕੇ, ਖੁਦ ਪੰਜਾਬੀ ਸਬਜੈਕਟ ਲੈ ਕੇ ਪੰਜਾਬੀ ਸਿੱਖਣਾ ਚਾਹੁੰਦੀ ਹੈ। ਸਿੱਖਦੇ ਆ, ਉਹ ਤਾ ਸਿੱਖਦੇ ਆ ਪੰਜਾਬੀ ਆ ਕੇ, ਕਿਉਂਕਿ ਅਸੀਂ ਪੰਜਾਬੀ ਸਿੱਖਾਂਗੇ। ਵਧੀਆ ਪੰਜਾਬੀ ਸਿਖਾਈ ਜਾਂਦੀ ਹੈ, ਤੇ ਪੰਜਾਬੀ ਸਿੱਖਾਂਗੇ ੳਹ ਉੱਥੇ ਜਾ ਕੇ ਹੀ ਪੰਜਾਬੀ ਬੰਦੇ ਵਰਕਰ, ਆਪਣੇ ਵਰਕਰਾਂ ਨਾਲ ਗੱਲ ਕਰ ਸਕਦੇ ਹੈ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਤਹਾਨੂੰ ਪਤਾ ਹੀ ਹੈ। ਪੜ੍ਹਾਈ ਵੀ ਸਾਡੇ ਵਾਸਤੇ ਇਸ ਕਰਕੇ ਜ਼ਿਆਦਾ ਜ਼ਰੂਰੀ ਬਣਦੀ, ਪਰ ਅੱਜ ਕੱਲ੍ਹ ਬੱਚੇ ਫੋਨਾਂ ਲਗਾ ਲਓ ਕਿਸੇ ਤੇ ਵੀ ਲਗਾ ਲਓ, ਹਰ ਕਿਤੇ ਕਹਿੰਦੇ ਨੇ ਪੜ੍ਹਾਈ ਬਸ ਕਰ ਲਈਏ। ਜਿਹਨਾਂ ਨੇ ਪੜ੍ਹਨਾ ਉਹ ਪੜ੍ਹ ਹੀ ਵੀ ਲੈਂਦੇ ਹੈਗੇ ਨੇ, ਪਹਿਲੇ ਈਜ਼ਲੀ ਹੁੰਦੀ ਸੀ। ਪੜ੍ਹਾਈ ਅੱਜ ਦੇ ਟਾਈਮ ਵਿੱਚ, ਪੜ੍ਹਾਈ ਇੰਨੀ ਮੁਸ਼ਕਿਲ ਕਰ ਦਿੱਤੀ ਹੈਗੀ ਹੈ, ਕਿ ਬਿਨਾਂ ਫੋਨਾ ਦੇ ਤਾਂ ਤੇ ਚੱਲ ਨਹੀਂ ਹੈ, ਅੱਜ ਕੱਲ ਕੁੱਛ ਵੀ ਭੇਜਣਾ ਹੈਗਾ, ਗਰੁੱਪ ਦੇ ਵਿੱਚ ਹੀ ਪੜ੍ਹਾਈ ਦੇ ਵਿੱਚ ਕੀਤਾ ਜਾਂਦਾ ਹੈਗਾ, ਗਰੁੱਪ ਸਟੱਡੀ ਕੀਤੀ ਜਾਂਦੀ ਹੈ, ਜਿਹੜੇ ਬੱਚੇ ਸਕੂਲ ਨਹੀਂ ਜਾ ਸਕਦੇ ਕਹਿੰਦੇ ਨੇ ਨੌਕਰੀਆਂ ਦੇ ਨਾਲ ਅਸੀਂ ਪੜ੍ਹਨਾ ਵੀ ਹੈਗਾ ਵੈ, ਉਹ ਆਪਣੀ ਔਨਲਾਈਨ ਕਲਾਸਾਂ ਲਗਾ ਕੇ ਪੜ੍ਹਾਈਆਂ ਕਰਦੇ ਹੈਗੇ ਨੇ, ਕਿਉਂਕਿ ਪੜ੍ਹਨ ਨਾਲ ਸਾਨੂੰ ਗਿਆਨ ਬੜਾ ਵੱਧ ਵੱਧਦਾ ਹੈਗਾ। ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ ਹੈਗਾ।
ਹਾਂਜੀ, ਬਿਲਕੁਲ ਸਹੀ ਤੁਹਾਡੀ ਗੱਲ ਆ, ਅੱਜ ਕੱਲ੍ਹ ਦੇ ਕਿ ਜਿਾਂਦੇ ਬੱਚੇ ਨਹੀਂ ਜਿੱਦਾਂ ਦਾ ਗਰੀਬ ਹੈ, ਨਾਲੋਂ ਕੁੱਛ ਵੀ ਲਿਆ ਵਰਕ ਕਰਨਾ, ਕਰਨਾ ਪੈਂਦਾ। ਉਹ ਨਾਈਟ, ਨਾਈਟ, ਨਾਈਟ, ਨਾਈਟ ਸਕੂਲ ਜਧਰ ਜਾਂਦੇ ਹੈ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਿਲਕੁਲ, ਬਿਲਕੁਲ।
ਦੋ ਵਜੇ ਦੁਪਹਿਰ ਦੇ ਦੋ ਵੇ ਤਿੰਨ ਵਜੇ ਤੋਂ ਲੈ ਕੇ ਸ਼ਾਮ ਦੇ ਛੇ, ਛੇ ਵਜੇ ਤੱਕ ਸਟੱਡੀ ਕਰਦੇ ਆ। ਓਹ ਅੱਠ ਵਜੇ ਘਰ, ਅੱਠ ਵਜੇ ਵਾਪਸੀ ਘਰ ਆ ਜਾਂਦੇ ਅਗਲੇ ਆਪਣੇ।
ਬਿਲਕੁਲ, ਬਿਲਕੁਲ ਬਸ ਉਓਹੀ ਬੱਚਾ ਤਾਂ, ਅੱਜ ਕੱਲ੍ਹ ਦਾ ਟਾਈਮ ਇਨੀ ਮੁਸ਼ਕਿਲ ਪੜ੍ਹਾਈ ਕਰ ਦਿੱਤੀ ਹੈ ਨਾ ਸਵੇਰੇ ਉੱਠਦੇ ਨੇ ਸਵੇਰ ਤੋਂ ਜਾਂਦੇ ਨੇ ਸਕੂਲੋਂ ਆਉਂਦੇ ਨੇ, ਅੱਧਾ ਘੰਟਾ ਨੀ ਮਿਲਦਾ ਓਹਨਾਂ ਨੂੰ। ਫੇਰ ਟਿਊਸ਼ਨਾਂ ਚਲੇ ਜਾਂਦੇ ਨੇ ਉੱਥੋਂ ਦੀ ਬਾਅਦ ਇੱਕ ਕਲਾਸ ਛੱਡ, ਦੂਜੀ ਕਲਾਸ ਛੱਡ ਤਾਂ
ਹਾਂਜੀ।
ਪਰ ਇਹ ਵੀ ਚੰਗਾ ਉਹਨਾਂ ਵਾਸਤੇ ਪੜਾਈ ਅਜੇ ਨਹੀਂ ਪੜਨਗੇ ਤੇ ਉਹਨਾਂ ਦਾ ਭਵਿੱਖ ਕਿੱਦਾਂ ਚੰਗਾ ਬੰਨੇਗਾ।
ਹਾਂਜੀ, ਪੜਾਈ ਸਹੀ ਗੱਲ ਬਿਲਕੁਲ ਸਹੀ ਗੱਲ ਜੇ।
ਠੀਕ ਹੈ ਨਾ, ਤੇ ਇਸ ਕਰਕੇ ਸਾਨੂੰ ਨਿਯਮਿਤ ਹੀ ਅਨ ਬੱਚਿਆਂ ਨੂੰ ਪੜਣ ਪੜਾਈ ਕਰਨੀ ਚਾਹੀਦੀ ਹੈਗੀ ਏ, ਇਹਨਾਂ ਨੇ ਇਹਨੀ ਸਫਲਤਾ ਕਰਨ ਦੇਖਣੀ ਚਾਹੀਦੀ ਹੈ ਕਿ ਅਸੀਂ ਜੇ ਅਗਰ ਪੜਾਂਗੇ ਨੀ ਤੁਹਾਨੂੰ ਕੰਮ ਕਾਜ ਵੀ ਘੱਟ ਮਿਲੇਗਾ। ਤੇ ਸਾਡੇ ਕੋਲ ਪੂੰਜੀ ਵੀ ਕੁਛ ਨੀ ਪੂਰੀ ਆਉਣੀ ਹੈਗੀ, ਤੇ ਉਹੀ ਚਾਰ- ਚਾਰ ਪੰਜ- ਪੰਜ ਹਜਾਰਾਂ ਤੇ ਕੰਮ ਕਰਨਗੇ ਫੇਰ ਉਹਨਾਂ ਨੂੰ ਅਹਿਸਾਸ ਹੋਏਗਾ। ਕਿ ਜੇ ਅਸੀਂ ਪੜ- ਲਿਖ ਲਿਆਦੇ ਤਾਂ ਸ਼ਾਇਦ ਸਾਡੇ ਵੀ ਅੱਛਾ ਵੀ ਕਮਾ ਪਾਉਂਦੇ।
ਹਾਂਜੀ-ਹਾਂਜੀ। ਨੀ ਅੱਜ ਕੱਲ ਤਾਂ ਦੇਖ ਲੋ ਅੱਜ ਕੱਲ ਦੇਖੋ ਜੀ ਕਹਿ ਨਾ ਪਹਿਲੋਂ ਚੱਲਦੀ ਹੁੰਦੀ ਸੀ, ਅੱਠਵੀਂ ਚ ਕਰਲੋ ਵਧੀਆ ਜੀ। ਫੇਰ ਦਸਵੀਂ ਹੈ ਜੀ ਠੀਕ ਹੈ ਜੀ, ਅੱਜ ਕੱਲ ਪਲੱਸ ਟੂ, ਪਲੱਸ ਟੂ ਨੂੰ ਵੀ ਕੁਛ ਨੀ ਪੁੱਛਦੇ।
ਬਿਲਕੁਲ- ਬਿਲਕੁਲ, ਬਿਲਕੁਲ।
ਹਾਂ ਪਲੱਸ ਟੂ ਦੀ ਵੈਲਿਊ ਉਹਨੂੰ ਦਸਵੀਂ ਵੈਲਿਊ ਹੁੰਦੀ ਪਲੱਸ ਟੂ ਦੀ ਵੈਲਿਊ ਹੈ, ਹੁਣ ਬੀ ਏ ਕਰ ਲੈਂਦੇ ਕੋਈ ਕਰ ਲੈਂਦਾ ਆ, ਕੋਈ ਨੋਨ ਮੈਡੀਕਲ
ਨਹੀਂ ਜੀ ਅੱਜ ਕੱਲ ਤਾਂ ਟੀਚਰ ਦੀ ਨੌਕਰੀ ਕਰਨ ਵਾਸਤੇ ਵੀ ਤੇ ਅੱਜ ਕੱਲ ਕਹਿੰਦੇ ਨੇ ਬੀ ਐਡ ਹੋਣੇ ਜਦ ਤੱਕ ਪੜੇ ਲਿਖੇ ਨਹੀਂ ਹੋ ਗਏ ਤਾਂ ਤੁਸੀਂ ਤਾਂ ਕਿਸੇ ਸਕੂਲ ਲੱਗ ਹੀ ਨਹੀਂ ਸਕਦੇ। ਠੀਕ ਹੈ ਨਾ, ਹਾਂ ਜਦ ਤੱਕ ਅਸੀਂ ਪੜਾਂਗੇ ਨੀ ਅੱਛਾ ਕਰਾਂਗੇ ਨੀ, ਤੇ ਸਾਨੂੰ ਕੀ ਪਤਾ ਕੀ ਅਸੀਂ ਅਧਿਆਪਕ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਕੀ ਬਣਨਾ ਚਾਹੁੰਨੇ ਹੈਗੇ ਆ ਇਹ ਸਾਨੂੰ ਪਤਾ ਹੀ ਨਹੀਂ ਹੈ, ਅਸੀਂ ਆਪਣੇ ਕਿਸੇ ਮਕਸਦ ਤੇ ਪਹੁੰਚ ਵੀ ਨਹੀਂ ਸਕਾਂਗੇ। ਨਾ ਇੱਕ ਸਫਲ ਇਨਸਾਨ ਬਣ ਸਕਦੇ ਹੈਗੇ ਆ ਅਸੀਂ। ਠੀਕ ਹੈ ਨਾ, ਤੇ ਇਸ ਕਰਕੇ ਸਾਨੂੰ ਆਪਣੀ ਪੜਾਈ ਤਾਂ ਬਹੁਤ ਅੱਛੇ ਨਾਲ ਕਰਨੀ ਚਾਹੀਦੀ ਹੈ ਤੇ ਅੱਜ ਕੱਲ ਦੇ ਬੱਚਿਆਂ ਨੂੰ ਵੀ ਦੱਸ ਸਣਾ ਪੈਣਾ, ਅਹ ਹੁੰਦਾ ਹੈਗਾ ਕਿ ਬਈ ਕਿੱਦਾਂ ਪੜਨਾ, ਕਿੱਦਾਂ ਨਹੀਂ ਉਹ ਤਾਂ ਸਿੱਧਾ ਕਿਤਾਬਾਂ ਖੋਲ ਕੇ ਤੇ ਕਹਿੰਦੇ ਹੈਗੇ ਨੇ ਕਈ, ਬਈ ਮਜ਼ਾਕ ਵਿੱਚ ਲੈ ਲੈਂਦੇ ਨੇ ਕਿ ਪੜਾਈਆਂ ਨੂੰ, ਕਿ ਬ- ਕਰ ਲਿਆ, ਚਲੋ ਕੰਮ ਹੋ ਜਾਵੇਗਾ।
ਹਾਂਜੀ- ਹਾਂਜੀ ਨੀ ਬੱਚੇ ਨੂੰ ਪ ਗਲ ਕੀ ਹੈ ਬੱਚੇ ਨੂੰ ਜ਼ਿਆਦਾ ਮੋਬਾਇਲ ਤੋਂ ਦੂਰ ਰ-
ਅੱਜ ਕੱਲ ਕੱਲ ਤੇ ਮਜ਼ਾਕੀਆਂ ਲੈਤੀ ਹੋਈ ਹੈ ਪੜਾਈਆਂ ਨੇ ਉਹਨਾਂ ਨੂੰ, ਕਿ ਬਈ ਹਾਂਜੀ- ਹਾਂਜੀ। ਕੀ ਬਈ ਕੀ ਕਹਿੰਦੇ ਨੇ ਚਲੋ ਬਈ ਪਰ ਐਂ ਨੀ ਪਤਾ ਅੱਜ ਕੱਲ ਦੀ ਪ- ਪੜਾਈਆਂ ਪਹਿਲੇ ਵਰਗੀਆਂ ਪੜਾਈਆਂ ਨਹੀਂ ਹੈਗੀਆਂ। ਬਹੁਤ ਔਖਿਆ ਪੜਾਈ ਅੱਜ ਕੱਲ ਦੀ ਪੜਾਈਆਂ ਔਖੀ ਆਈਆਂ ਨੇ ਉਹਨਾਂ ਦੀਆਂ ਫੀਸਾਂ ਅੱਗਰ ਆਪਾਂ ਘੱਟ ਦਿੱਤੀਆਂ ਜਾਂਦੀਆਂ ਸੀ, ਤੇ ਬੱਚਾ ਚਲੋ ਪੜਿਆ ਨਹੀਂ ਅਸੀਂ ਕਹਿੰਦੇ ਸੀ ਚਲੋ ਪਾਸ ਹੋ ਗੇ- ਮਤਲਬ ਕੰਮ ਚੱਲ ਗਿਆ ਪਰ ਅੱਜ ਕੱਲ ਦੀ ਪੜਾਈ ਤਾਂ ਅਸੀ ਹੈਗੇ ਕਿ ਜਦ ਤੱਕ ਅਸੀਂ ਪੜਾਂਗੇ ਨੀ ਨਾ ਤੇ ਅੱਜ ਕੱਲ ਤਾਂ ਕੋਂਪੀਟੀਸ਼ਨ ਲੈਵਲ ਹੀ ਇੰਨਾ ਵੱਧ ਗਿਆ ਬੱਚਿਆਂ ਦੇ ਵਿੱਚ, ਕਿ ਬਈ ਹਾਂ ਕਿ ਅੰਬਰ ਹੋ, ਪੜਾਈਆਂ ਦੇ ਛੱਡਦੇ ਨੇ ਚਲੋ ਕੋਈ ਨੀ। ਪਾਸ ਐਤਕੀ ਨੀ ਫੇਰ ਦੇ ਸਹੀ ਸੀ ਕਰ ਆਵਾਂਗੇ ਹਾਂਜੀ। ਬਸ ਇਹੀ ਹੈਗਾ ਕਿ ਸਾਨੂੰ ਜਿੰਨਾ ਵੀ ਪੜਨਾ ਹੈ। ਆਪਣੇ ਦਿਲੋਂ ਨਾਲ ਪੜਨਾ ਚਾਹੀਦਾ ਹੈਗਾ, ਤਾਂ ਕਿ ਸਾਡੇ ਆਉਣ ਵਾਲਾ ਟਾਈਮ ਸਾਡੇ ਵਾਸਤੇ ਚੰਗਾ ਰਵੇ, ਹਰ ਚੀਜ਼ ਦਾ ਸਾਨੂੰ ਗਿਆਨ- ਗਿਆਨ ਮਿਲਦਾ ਰਵੇ। ਕਿ ਅਸੀਂ ਕੀ ਹੈਗਾ ਪੜਾਈ ਦੇ ਵਿੱਚ, ਕੀ ਨੀ ਹੈਗਾ। ਸਾਡੇ ਅਹ ਕੀ ਕਹਿੰਦੇ ਨੇ ਸਰਕਾਰ ਕੀ ਕਰ ਰਹੀ ਹੈਗੀ ਹੈ ਸਾਡੇ ਵਾਸਤੇ ਕੀ ਜ਼ਰੂਰਤ ਪੂਰੀ ਕਰ ਦੀ ਹੈਗੀ ਏ ਗੌਰਮੈਂਟ ਵ ਕੀ ਕਹਿੰਦੇ ਨੇ ਗ਼ਰੀਬ ਬੱਚਿਆਂ ਵਾਸਤੇ ਕਿੰਨਾ ਕਰਦੀ ਹੈਗੀ ਏ ਪੜ੍ਹਾਈਆਂ ਵਾਸਤੇ ਫ੍ਰਰੀ ਕਿਤਾਬਾਂ ਵੀ ਦੇ ਪੜ੍ਹਾਈਆਂ ਕਰਨ ਕਿ ਕੋਈ ਬੱਚਾ ਐਸਾ ਨਾ ਰਹੇ ਜਿਹੜਾ ਨਾ ਪੜ੍ਹੇ
ਹਾਂਜੀ ਹਾਂਜੀ ਗੌਰਮੈਂਟ ਵੀ ਕਰਦੀ ਪੜ੍ਹਾਈ ਬੱਚਿਆਂ ਵਾਸਤੇ ਕਰਦੀ ਹੈ ਪਤਾ ਗੱਲ ਕੀ ਕੰਮ ਆਪ ਆਪਾਂ ਨੂੰ ਵੀ ਕਰਨਾ ਚਾਹੀਦਾ ਇੱਕ ਬੱਚੇ ਨੂੰ ਥੋੜ੍ਹਾ ਮੋਬਾਇਲ ਤੋ ਦੂਰ ਰੱਖਣਾ ਚਾਹੀਦਾ ਪਹਿਲੀ ਗੱਲ ਨੰਬਰ ਦੂਜੀ ਗੱਲ ਇੱਕ ਆ ਜਾਂਦੀ ਹੋਰ ਬੱਚੇ ਨੂੰ ਟਾਈਮ ਨਾਲ ਸਵਾਉਣਾ ਚਾਹੀਦਾ ਟੈਮ ਨਾ ਸੋ ਜਾ ਠੀਕ ਸਵੇਰੇ ਉੱਠ ਕੇ ਬੱਚੇ ਨੂੰ ਚਾਹੀਦਾ ਹੈ ਆਪਣਾ ਪਾਣੀ ਪੂਣੀ ਪੀਏ ਜਿਦਾ ਥੋੜਾ ਬੋਤ ਨਿੰਬੂ ਪਾਣੀ ਪੀ ਲਵੇ ਗਰਮੀ ਚੱਲਦੀ ਪਈ ਹਨਾ ਥੋੜ੍ਹੀ ਆਪਣੀ ਸੈਰ ਸੈਰ ਕਰ ਲਵੇ ਥੋੜ੍ਹੀ ਸਧਾਈ ਕਰ ਲਵੇ ਉਸ ਤੋਂ ਬਾਅਦ ਬੱਚੇ ਨੂੰ ਸਵੇਰ ਦੇ ਟਾਈਮ ਜਿਹੜੇ ਪੜ੍ਹਾਈ ਕਰਨੀ ਆ ਉਹ ਸਾਹਮਣਾ ਬ ਸਾਹਮਣਾ ਬੈਸ
ਸਹੀ ਕਹਿ ਰਹੇ ਕਹਿ ਰਹੇ ਹੈਗੇ ਉਹ ਜਿਹੜੇ ਸਵੇਰੇ ਦੀ ਟਾਈਮ ਹੈਗੇ ਨਾ ਬਿ ਬਿਲਕੁਲ ਸ਼ਾਂਤ ਵਾਤਾਵਰਨ ਵਿੱਚ ਜਿਹੜੀ ਪੜ੍ਹੀ ਜਾਂਦੀ ਹੈ ਨਾ ਉਹ ਸ ਨਾਲੋ ਬੈਸਟ ਰਹਿੰਦੀ
ਨਾਲ ਬੈਸਟ ਰਹਿੰਦੀ ਹਾਂਜੀ ਇੱਕ ਪੜ੍ਹਾਈ ਹੈ ਜੋ ਹਾਂਜੀ ਪਤਾ ਗੱਲ ਕੀ ਹਾਂਜੀ ਗੱਲ ਆਈ ਨ ਸਵੇਰ ਦੇ ਟਾਈਮ ਚ ਰੌਲਾ ਰਪਾ ਘਰ ਘੱਟ ਹੁੰਦਾ ਬੱਚੇ ਸੈਰ ਕਰਦਾ ਕਰ ਸੈਰ ਕਰਦਾ ਕਰਦਾ ਪੜ੍ਹੇ ਨਾ ਜਿਹੜਾ ਉਹ ਬੱਚੇ ਨੂੰ
ਇਹੀ ਤਾਂ ਨਹੀਂ ਇਹੀ ਤਾਂ ਬੱਚ ਇਹੀ ਤਾਂ ਬੱਚਿਆਂ ਨੂੰ ਅੱਜ ਕੱਲ ਦਾ ਪਤਾ ਨਹੀਂ ਹੈਗਾ ਨਾ ਕਿ ਕਿਵੇਂ ਪੜ੍ਹਨਾ ਤੇ ਕਿਵੇਂ ਨਹੀਂ ਪੜ੍ਹਨਾ ਹੈਗਾ ਉਹ ਤਾਂ ਕਹਿੰਦੇ ਨੇ ਕਿ ਚਲੋ! ਸਕੂਲ ਦੇ ਟਾਈਮ ਉਠੋ ਨਹਾਤੇ ਧੋਤੇ ਸਕੂਲ ਚਲੇ ਗਏ। ਜਿਹੜਾ ਸਕੂਲੇ ਪੜ੍ਹ ਆਏ ਹੈ, ਤੇ ਜਿਹੜਾ ਟਿਊਸ਼ਨ ਪੜ੍ਹ ਆਏ, ਉਹੀ ਬਸ। ਪੜ੍ਹਾਈ ਹੈਗੀ ਏ
ਨਹੀਂ, ਇੰਦਾ ਨੀ ਪੜ੍ਹਾਈ ਹੁੰਦੀ। ਪੜ੍ਹਾਈ ਕਰਨ ਵਾਸਤੇ ਕਹਿਣ ਦਾ ਮਤਲਬ ਕੁਛ ਨਾ ਕੁਛ ਬੱਚੇ ਨੂੰ ਮਾ ਬਾਪ ਸਮਝਾਣਾ ਚਾਹੀਦਾ ਹੈ ਕਿ ਬੱਚਾ ਪੁੱਤਰ ਇਦਾ ਕਰਨਾ ਸਵੇਰ ਦੇ ਟਾਈਮ ਪੜ੍ਹੋ ਜੀ ਨੰਬਰ ਪਹਿਲੀ ਗੱਲ ਕਦੇ ਵੀ ਬਹਿ ਕੇ ਨਹੀਂ ਪੜ੍ਹਨਾ ਚਾਹੀਦਾ ਸਟੱਡੀ ਨਹੀਂ ਕਰਨੀ ਚਾਹੀਦੀ, ਸਵੇਰੇ ਸੈਰ ਕਰੋ, ਨਾਲ ਪੜ੍ਹਾਈ ਵੀ ਕਰੋ। ਜੇ ਨਿਗ੍ਹਾ ਕੀਤੇ ਹੋਰ ਬਣੇ ਜਾਂਦੀ ਤਾਡੀ ਮਾੜੀ ਮੋਟੀ ਜਾਂਦੀ ਦਸ ਮਿੰਟ ਬਾਅਦ ਨਿਗਾਹ ਹੋਰ ਪਾਸੇ ਵੀ ਮਾਰ ਲਿਆ ਕਰੋ। ਕੋਈ ਗੱਲ ਨਹੀਂ, ਫਿਰ ਨਾਲ-ਨਾਲ ਦੁਬਾਰਾ ਪੜ੍ਹਾਈ ਸ਼ੁਰੂ ਕਰ ਲਓ। ਇਸ ਤਰ੍ਹਾਂ ਪੜ੍ਹਾਈ ਕਰੋ ਬੰਦੇ ਦੇ ਦਿਮਾਗ ਚ ਆਟੋਮੈਟਿਕ ਜਾਂਦੀ ਗਲ ਲਗਦੀ
ਹਾਂਜੀ, ਹਾਂਜੀ, ਬਿਲਕੁਲ-ਬਿਲਕੁਲ।
ਠੀਕ ਹੈ ਜੀ, ਫਿਰ ਨੰਬਰ ਦੇਖੋ, ਬੱਚੇ ਕਿੰਨੇ ਮਤਲਬ ਕੁਛ ਹੋ ਜਾਂਦੇ ਸਕੂਲ ਦੀ ਪੜ੍ਹਾਈ ਕਰਨੀ ਫਿਰ ਟਿਊਸ਼ਨ ਦੀ ਪੜ੍ਹਾਈ ਅਲੱਗ ਕਰਨੀ। ਟਿਊਸ਼ਨ ਦੀ ਪੜ੍ਹਾਈ ਅਲਗ ਕਰਨੀ ਹੈਗੀ ਹੈ। ਫਿਰ ਬੱਚਾ ਕਹਿਣ ਦਾ ਮਤਲਬ ਥੱਕ ਜਾਂਦਾ ਬਚਾ ਬਿਚਾਰਾ ਜੇ ਉਨਾ ਨੇ ਨੀਂਦ ਨੀਂਦ ਪੂਰੀ ਨਾ ਹੋਵੇ ਰਾਤੀ ਬੱਚੇ ਦੀ ਤਾਂ ਬੱਚਾ ਕਦੇ
ਹਾਂਜੀ, ਹਾਂਜੀ, ਹਾਂਜੀ
ਹਾਂਜੀ ਬੱਚੇ ਨੂੰ ਨਾਲ ਕਹਨਾ ਬੱਚੇ ਨੂੰ ਖਾਣ ਨੂੰ ਉਦਾ ਦੀ ਚੀਜ ਦੇਨੀ ਚਾਹੀਦੀ ਥੋੜਾ ਉੱਠ ਕੇ